ਨਹੀਂ
ਹੈਲੋ
ਹੈਲੋ ਹੈਲੋ, ਭੈਣ ਸਸ਼ੀ ਕਾਲ।
ਸਾਸ਼ੀ ਕਾਲ ਜੀ ਕੀ ਹਾਲ ਨੇ?
ਵਧੀਆ-ਵਧੀਆ।
ਕੀ ਕਰੀ ਜਾਂਦੇ ਜੇ?
ਕਿੱਥੋਂ ਬੋਲਦੇ ਤੁਸੀਂ?
ਅਸੀਂ ਜੀ ਅੰਮ੍ਰਿਤਸਰ ਤੋਂ ਬੋਲਦੇ ਤੁਸੀਂ ਕਿੱਥੋਂ ਬੋਲਦੇ ਜੇ?
ਅਸੀਂ ਅੰਮ੍ਰਿਤਸਰ ਤੋਂ।
ਅੱਛਾ ਜੀ, ਫਿਰ ਤੇ ਸੇਮ ਸਿਟੀ ਹੋਗੀ ਹੈਨਾ।
ਹਾਂਜੀ-ਹਾਂਜੀ।
ਠੀਕ ਐ, ਹੋਰ ਕੀ ਕਰਦੇ, ਖਾਣਾ ਵਗੈਰਾ ਖਾ ਲਿਆ ਦੁਪਹਿਰ ਦਾ।
ਨਹੀਂ-ਨਹੀਂ।
ਅੱਛਾ, ਠੀਕ ਐ। ਹੋਰ ਅੱਜ ਸੰਡੇ ਆ, ਗੁਰਦੁਆਰੇ ਗ ਗਏ ਜੇ?
ਨਹੀਂ ਮੇਰੇ ਪੇਰੈਂਟਸ ਗਏ ਸੀ, ਮੈਂ ਨਹੀਂ ਸੀ ਗਈ।
ਠੀਕ ਐ, ਅੱਜ ਫੇਰ ਕੀ ਬਣਾਇਆ ਖਾਣੇ ਵਿੱਚ?
ਖਾਣੇ ਨੂੰ ਅਜੇ ਬਣਾਇਆ ਨੀ ਕੁੱਝ, ਓਦਾਂ ਈ ਬਸ ਜੂਸ ਵਗੈਰਾ ਪੀਂਦੇ ਪਏ ਸੀ।
ਅੱਛਾ, ਠੀਕ ਐ।
ਤੁਸੀਂ ਦੱਸੋ ਕੀ-ਕੀ ਖਾਧਾ?
ਕੁੱਝ ਨੀ, ਮੈਂ ਅਸੀਂ ਸਵੇਰੇ ਪਰੌਂਠੇ ਬਣਾਏ ਹੀ ਅਚਾਰ ਨਾਲ
ਅਛਾਮ।
ਉਹ ਖਾਧੇ ਤੇ ਦੁਪਹਿਰੇ ਆਪਾਂ, ਉਹ ਰੈਤਾ ਪਾ ਲਿਆ ਸੀ ਦਹੀਂ 'ਚ।
ਹੂੰ।
ਉਹ ਖਾਧਾ ਹਾਂ ਤੇ ਹੁਣ ਰਾਤ ਦੀ ਤਿਆਰੀ ਐ ਫੇਰ।
ਠੀਕ ਐ।
ਰਾਤ ਨੂੰ ਕੋਈ ਸਬਜ਼ੀ ਬਣਾਵਾਂਗੇ। ਤੇ ਤੁਹਾਨੂੰ ਭਲਾ, ਸੀਰੀਅਲ ਵਗੈਰਾ ਪਸੰਦ ਐ।
ਹਾਂਜੀ।
ਕਿਹੜਾ ਜ਼ਿਆਦਾ ਵੇਖਦੇ ਹੁੰਦੇ ਤੁਸੀਂ?
ਅਸੀਂ ਤਾਂ ਪਾਕਿਸਤਾਨੀ ਸੀਰੀਅਲ ਜ਼ਿਆਦਾ ਵੇਨ੍ਹੇ ਆ।
ਅੱਛਾ, ਇੱਕ ਓ ਆਉਂਦਾ ਹੁੰਦਾ ਹੀ ਅਹੀਂ ਜਦੋਂ ਛੋਟੇ ਹੁੰਦੇ ਹਾਂ ਨਾ, ਇੱਕ ਆਉਂਦਾ ਹੁੰਦਾ ਹੀ ਲਿਫਾਫੀ।
ਕਿਹੜਾ?
ਲਿਫਾਫ਼ੀ, ਪਾਕਿਸਤਾਨੀ ਸੀਰੀਅਲ ਹੀ
ਅੱਛਾ।
ਹਾਂ, ਉਹ ਬਹੁਤ ਵਧੀਆ ਲੱਗਦਾ ਹੀ, ਹੁਣ ਤੇ ਕਦੀ ਵੇਖਿਆ ਈ ਨੀ ਐ ਕੋਈ।
ਹੁਣ ਤਾਂ ਸਗੋਂ, ਉਹ ਤੋਂ ਵੀ ਵਧੀਆ ਸੀਰੀਅਲ ਆਉਣ ਲੱਗਪੇ ਆ।
ਇਹ ਕੈ ਮਤਲਬ, ਚੈਨਲ ਨੰਬਰ ਕਿਹੜਾ ਵਾ, ਜੀਤੇ ਆਉਂਦੇ ਆ, ਕਿ ਫੋਨ ਤੇ ਵੇਖਦੇ।
ਟੋਪ ਪਾਕਿਸਤਾਨੀ ਸੀਰੀਅਲਸ
ਅੱਛਾ।
ਇਹ ਫ਼ੋਨ ਤੇ ਹੀ ਆਉਂਦੇ ਆ।
ਫੋਨ ਤੇ ਵੀ ਆਉਂਦੇ ਆ?
ਹਾਂਜੀ, ਮੈਂ ਤੁਹਾਨੂੰ ਡਰਾਮਾ ਸੁਜੈਸਟ ਕਰਾਂ।
ਹਾਂਜੀ।
ਇੱਕ ਮਿੰਟ ਨਾਮ ਚੇਤਾ ਭੁੱਲ
ਨਾਮ ਕੀ ਸੀ?
ਅਹ, ਨਾਮ ਉਹਦਾ ਹੀ
ਚਲੋ ਕੋਈ ਨੀ, ਮਾਇੰਡ 'ਚੋਂ ਨਿਕਲ ਗਿਆ ਹੋਣਾ ਜਦੋਂ ਆ ਗਿਆ ਮਾਇੰਡ 'ਚ, ਫਿਰ ਦੱਸ ਦਿਓ।
ਹਾਂਜੀ-ਹਾਂਜੀ, ਆ ਬਸ ਆ ਗਿਆ। ਹੋਰ ਤੁਸੀਂ ਦੱਸੋ ਕੀ ਕਰਦੇ ਪਏ?
ਕੁੱਝ ਨੀ ਹੋਵੇ ਬਸ ਦੁਪੇਰ ਦਾ ਖਾਣਾ ਖਾ ਕੇ ਬੈਠੇ ਸੀ।
ਅੱਛਾ।
ਉਹ ਮਾੜਾ ਜਿਹਾ ਆਰਾਮ ਕਰਨ ਲੱਗੀ ਦਾ ਤੇ ਓ ਗੁੜੀਆ ਬੋਤ ਸ਼ੈਤਾਨ ਛੋਟੀ
ਆਸ਼ਾ-ਆਸ਼ਾ।
ਉਠਾ ਦਿੰਦੀ ਏ ਤੇ ਹੁਣ ਫੇਰ ਮੈਂ ਕਿਹਾ ਚਲੋ ਕੋਈ ਟੇਮ ਚਲੋ ਫਰੀ ਸੀ ਤੇ ਹਾਂਜੀ।
ਅਅਅ
ਆਉਂਦੇ ਹੁੰਦੇ ਕਲਰਸ ਤੇ ਵੀ ਬੋਤ ਵਧੀਆ ਆਉਂਦੇ ਆ ਸੀਰੀਅਲ।
ਹਾਂਜੀ-ਹਾਂਜੀ ਬੋਤ ਵਧੀਆ ਸੀਰੀਅਲ ਨੇ। ਉਹ ਨਾ ਹਾਂ ਇਹਦਾ ਨਾਮ ਏ ਇਸ਼ਕੂ ਮੁਰਸ਼ਿਦ
ਅੱਛਾ ਏਕ ਆਉਂਦਾ ਹੁੰਦਾ ਉਡਾਰੀਆਂ ਸੀਰੀਅਲ ਉਹ ਬੜਾ ਵਧੀਆ ਸੀ ਉਹ ਵੇਖਦੇ ਹੁੰਦੇ ਕਲਰਸ ਤੇ ਕਲਰਸ ਦੇ ਹਾਂ।
ਥੋੜਾ-ਥੋੜ੍ਹਾ ਵੇਖਿਆ ਸੀ ਬਟ ਫਿਰ ਆਡੇ ਪੈਸੇ ਮੁੱਕ ਗਏ ਸੀ ਟੀ ਵੀ ਦੇ ਫਿਰ ਅਸੀਂ ਵੇਖ ਵੇਖਣਾ ਮਨ ਕਰਦਾ।
ਮਤਲਬ ਕਿ ਜਿੱਦਾਂ ਓਹ ਮੁੰਡੇ ਦਾ ਨਾ ਫਤਿਹ ਹੁੰਦਾ ਵਾ ਹਨਾ।
ਹਾਂਜੀ-ਹਾਂਜੀ।
ਤੇ ਏਕ ਤੇਜੋ ਹੀ ਕੁੜੀ ਤੇ ਏਕ ਜੈਸਮੀਨ ਸੀ।
ਹਾਂਜੀ ਓਹ ਜੈਸਮੀਨ ਸੋਹਣੀ ਸੀ ਪਰ।
ਹਾਂ ਜੈਸਮੀਨ ਸੋਹਣੀ, ਜੈਸਮੀਨ ਹੁਣ ਗਾਣਿਆਂ ਵਿੱਚ ਵੀ ਆਉਣ ਲੱਗ ਪਈ ਪੰਜਾਬੀਆਂ ਚ ਹਨਾ।
ਹਾਂਜੀ-ਹਾਂਜੀ ਓਦੀ ਤਾਂ ਫਿਲਮ ਵੀ ਆਈ ਹੈ ਗੁਰਨਾਮ ਭੁੱਲਣ ਨਾਲ।
ਹਾਂ ਗੁਰੂਨਾਮ ਪੁੱਲਤ ਨਾਲ ਆਖੀ।
ਹਾਂਜੀ-ਹਾਂਜੀ ਹੋਰ ਵਰਿੰਦਰ ਬਰਾੜ ਨਾਲ ਵੀ ਆਣੀ ਹੈ ਓਦੀ ਵੀ ਫਿਲਮ।
ਹਾਂ ਫ਼ਿਲਮਾਂ ਵਗੈਰਾ ਜਿੱਦਾਂ ਪੁਰਾਣੀਆਂ ਹੁੰਦੀਆਂ ਓ ਵਧੀਆ ਲੱਗਦੀਆਂ ਕਿ ਨਵੀਆਂ ਜਿੱ ਦਾ ਆਉਂਦੀਆਂ ਏ, ਉਹ ਵਧੀਆ ਲੱਗਦੀਆਂ ਏ।
ਹਾਂ ਨਵੀਆਂ ਈ ਸ ਵ ਵਧੀਆ ਲੱਗਦੀਆਂ ਓਦਾ ਦਾ।
ਅੱਛਾ-ਅੱਛਾ।
ਤਾਨੂੰ ਕੇੜੀਆਂ ਬੋਲੀਵੁੱਡ, ਹੋਲੀਵੁੱਡ ਹੋਲੀ, ਪੰਜਾਬੀ
ਮੈਂ ਤੇ ਵੈਸੇ ਘੱਟ ਹੀ ਵੇਖਦੀ ਕਿਉਂਕਿ ਉਹ ਬੱਚੇ ਜੇੜੇ ਨਾ ਯੂਟਿਊਬ ਹੀ ਲਾ ਛੱਡਦੇ ਓ ਟੀ ਵੀ ਤੇ ਵੀ ਓ ਜੇੜਾ ਬੋਕਸ ਹੁੰਦਾ ਨਾ ਮੀਂਹ ਵਾਲਾ
ਹਾਂਜੀ-ਹਾਂਜੀ।
ਓਹੀ ਲਾ ਛੱਡਦੇ ਆ ਤੇ ਉਹ ਫਿਰ ਵੇਖਣ ਨੀ ਦਿੰਦੇ ਫਿਰ ਰਾਤ ਨੂੰ ਜਦੋਂ ਇਹਨਾਂ ਦੇ ਪਾਪ ਪਾ ਆਉਂਦੇ ਉਦੋਂ ਲਾਉਂਦੇ ਟੀ ਵੀ ਦੂਜਾ। ਓਦੋਂ ਆ ਕਿਤੇ ਉਹ ਮਾੜੀ-ਮੋਟੀ ਵੇਖਦੀ ਫਿਲਮ
ਠੀਕ ਆ, ਸਾਨੂੰ ਤਾਂ ਆਹ ਨੂੰ ਤਾਂ ਇੰਗਲਿਸ਼ ਮੂਵੀਜ਼ ਜੇੜੀਆਂ ਹੋਲੀਵੁੱਡ ਡੱਬ ਕਰਦੇ ਨੇ ਨਾ ਹਿੰਦੀ ਵਿੱਚ ਓ ਸਹੀ ਲੱਗਦੀਆਂ ਨੇ।
ਹਾਂ ਉਹ ਵੀ ਵਧੀਆ ਹੁੰਦੀ ਏ, ਏਕ ਮੈਂ ਵੇਖੀ ਏਕ ਛੋਟੇ ਜਿਹੇ ਬੱਚੇ ਵਾਲੀ ਹੀ ਮਤਲਬ ਉਹਨਾਂ ਦੀ ਅੰਗਰੇਜ਼ਾਂ ਦੀ ਫਿਲਮ ਹੀ ਜੇੜਾ ਸੜਕ ਜੀ ਕਰੋਸ ਕਰਦਾ ਸ਼ਾਇਦ ਤੁਹੀ ਵੀ ਵੇਖੀ ਹੋਵੇ।
ਮੈਨੂੰ ਏਦਾਂ ਚੇਤਾ ਜਾਹਾ ਨਹੀਂ ਆ। ਅੱਛਾ ਜੇੜਾ ਛੋਟਾ ਬਿਲਕੁਲ ਛੋਟਾ ਬੱਚਾ ਸੀ ਜਿੰਨੇ ਸਾਰਿਆਂ ਨੂੰ ਘੁਮਾ ਮਾਰ ਢਈਆ ਸੀ।
ਹਾਂ-ਹਾਂ, ਉਹ-ਉਹ ਬੜੀ ਵਧੀਆ ਲੱਗਦੀ ਫਿਲਮ ਪਰ ਮੈਨੂੰ ਉਹਦਾ ਨਾ ਨੀ ਯਾ ਜਾਯ ਹੈਗਾ।
ਹਾਂ ਨਚੇਤਾ ਥੋੜਾ ਜਿਹਾ ਮੈਂ ਵੀ ਦੇਖੀ ਕਿ ਉਹ ਬੱਚਾ ਬੋਤ
ਬੜਾ ਮਤਲਬ ਓ ਕਦੀ ਕਿਤੇ ਚਲੇ ਜਾਂਦਾ ਲੋਕ ਜਾਂਦਾ ਵਾ ਕਦੀ ਰੋਡ ਕਰੋਸ ਕਰਨ ਲੱਗ ਪੈਂਦਾ ਉਹਦੇ ਪਿੱਛੇ ਉਹ ਬੰਦੇ ਜੇ ਲੱਗੇ ਹੁੰਦੇ ਹਨਾ।
ਹਾਂਜੀ ਹਾਂਜੀ ਹਾਂਜੀ ਉਹ ਤਾਂ ਕਿਡਨੈਪਰ ਹੁੰਦੇ ਪਰ ਬਾਅਦ 'ਚ ਉਹ ਬੱਚਾ ਉਹਨਾਂ ਨੂੰ ਹੀ ਖਪਾ ਮਾਰਦਾ ਏ।
ਹਾਂ-ਹਾਂ ਉਹਨਾਂ ਨੂੰ ਵੜਾ ਖਪਾਉਂਦਾ ਵਾ।
ਹਾਂਜੀ
ਉਹ, ਉੱਥੇ ਵੀ ਚਲੇ ਜਾਂਦਾ ਨਾ ਉਹ ਜਿਹੜੀ ਲਿਫਟ ਆਾਈ ਉੱਪਰ।
ਹਾਂਜੀ ਹਾਂਜੀ ਹਾਂਜੀ।
ਹੂੰ-ਹੂੰ।
ਕੀ ਰੀਤ ਆ।
ਉਹ ਮਤਲਬ ਵੇਖੀ ਹੀ ਪਹਿਲਾਂ ਵਾਵਾ ਚਿਰ ਦੀ ਗੱਲ ਆ ਦੋ ਹਜ਼ਾਰ ਪੰਦਰਾਂ ਸੋਲਾਂ 'ਚ ਵੇ- ਖੀ ਸੀ ਤੇ ਬਾਅਦ ਵਿੱਚ ਉਹ ਇੱਕ ਵਾਰ ਫਿਲਮ ਅਹ ਜਦੋਂ ਇੱਥੇ ਮਤਲਬ ਦੋ ਹਜ਼ਾਰ ਵੀਹ ਚ- ਅਸੀਂ ਨਵੇਂ ਘਰ ਆਏ ਹਾਂ।
ਅੱਛਾ
ਉਦੋਂ ਮਤਲਬ ਆਈ ਉਦੋਂ ਲੱਗੀ ਸੀ ਤੇ ਉਦੋਂ ਮਤਲਬ ਪਤਾ ਨੀ ਮੈਂ ਕੋਈ ਕੰਮ-ਕੁਮ ਕਰਨ ਲੱਗ ਪੀ ਆ ਤੇ ਓਹ ਫੇਰ ਧਿਆਨ ਜਾ ਨੀ ਦਿੱਤਾ ਓਧਰ।
ਅੱਛਾ-ਅੱਛਾ।
ਕੇਆ ਹੁਣ ਇਨਾਂ ਨੇ ਸਕੂਲ ਲੱਗ ਜਾਣੇ ਆ। ਤੇ ਅਰਾਮ ਦੇ ਨਾਲ ਲਾ ਕੇ ਨਾ ਯੂਟਿਊਬ ਤੇ ਤੇ ਫੇਰ ਵੇਖੂਗੀ ਓਹ ਫਿਲਮ ਮੈਂ।
ਹਾਂ ਯੂਟਿਊਬ ਤੇ ਮਜ਼ਾ ਆਉਂਦਾ ਫਿਲਮਾ ਵੇਖਣ ਦਾ। ਹੋਰ ਜਿਹੜੀ ਕੋਈ ਨਵੀਂ ਫਿਲਮ ਤਾਨੂੰ ਵਧੀਆ ਲੱਗਦੀ ਹੋਵੇ।
ਨਵੀਂਆ ਹੁਣ ਤੇ ਮੈਂ, ਮੈਂ ਤਾਨੂੰ ਦੱਸਿਆ ਬੀ ਮੈਂ ਹੁਣ ਮਤਲਬ ਜਿੱਦਾਂ ਅੱਗੇ ਮੈਨੂੰ ਪੰਜਾਬੀ ਗਾਣੇ ਜੇੜੇ ਨਵੇਂ ਆ ਦੇ ਨਹੀਂ ਵੜਾ ਮਤਲਬ ਸ਼ੌਕ ਜਾ ਹੂੰਦੈ ਟੀ ਵੀ ਤੇ ਲਾ ਕੇ ਬਹਿ ਜਾਣਾ। ਹੁਣ ਤੇ ਮੈਨੂੰ ਇਨਾ ਵੀ ਨੀ ਪਤਾ ਕਿ ਪੰਜਾਬੀ ਗਾਣੇ ਕਿਹੜੇ ਆਏ ਐ ਕੋਈ ਨਵੀਂ ਫਿਲਮ ਆਈ ਐ। ਕਿ ਨੀ।
ਇੱਕ ਮਝੈਲ ਜਿਹੜੀ ਸੀ ਉਹ ਵੀ ਬਹੁਤ ਵਧੀਆ ਲੱਗਦੀ ਐ।
ਕਿਹੜੀ?
ਮਝੈਲ।
ਮਝੈਲ ਕੀਦੀ ਐ?
ਉਹਦੀ ਹੀ, ਦੇਵਖਰੂਰ ਦੀ।
ਐ ਪੰਜਾਬੀ?
ਹਾਂਜੀ।
ਅੱਛਾ ਵੇਖੂਗੀ ਮੈਂ ਜੀਟਿਊਬ ਤੇ।
ਹਾਂਜੀ। ਟੀ ਵੀ ਵਿੱਚ ਤੇ ਆਂਦੀ ਈ ਰੈੰਦੀ ਆ।
ਅੱਛਾ ਔੰਦੀ ਰੈੰਦੀ ਐ, ਫੇਰ ਆ ਜਾਣੀ ਫੇ ਯੂਟਊਬ ਤੇ ਚੱਲ ਜਾਣੀ ਏ ਨਾ।
ਹਾਂਜੀ-ਹਾਂਜੀ।
ਠੀਕ ਐ। ਇੱਕ ਉਹ ਫਿਲਮ ਏ ਓਏ ਮੱਖਣਾ।
ਹਾਂਜੀ ਹਾਂਜੀ ਹਾਂਜੀ ਐਮੀ ਵਿਰਕ ਦੀ।
ਐਮੀ ਵਿਰਕ ਤੇ ਗੱਗੂ ਗਿੱਲ ਦੀ ਉਹ ਵੀ ਬੜੀ ਵਧੀਆ ਹਸ
ਮੈਂ ਦੇਖੀ ਹਜੇ ਹਫ਼ਤੇ ਪਹਿਲਾਂ ਹੀ।
ਆਹੋ ਤੇ ਉਹ ਮੈਂ ਯੂਟਊਬ ਤੇ ਵੇ ਉਹ ਵੀ ਵੇਖਣ ਦਹੀ ਉਹ ਮਤਲਬ ਟੀ ਵੀ ਚ ਆਈ ਤੇ ਮੈ ਯੂਟਊਬ ਤੇ ਮੈਂ ਖੈ ਚਲ ਲਾ ਮੈਂ ਵੇਖਦੀ ਬੜੀ ਹਾਸੇ ਵਾਲੀ ਲੱਗੀ ਹੀ, ਤੇ ਉਹ ਨਿਕਲਦੀ ਨੀ ਹੀ ਅੱਜ।
ਟਵਿਸਟ ਇਮੋਸ਼ਨਲ ਵੀ ਆ ਹਾਸੇ ਵਾਲੀ ਵੀ ਆ।
ਬਹੁਤ ਵਧੀਆ ਹਾਂ ਫਿਲਮ ਉਹ।
ਹਾਂ ਐਂਡਿੰਗ ਵਧੀ
ਠੀਕ ਹੈ, ਤੇ ਅੱਜ ਫੇਰ ਗਰਮੀ ਕਿੱਦਾਂ ਵਾ ਤਾਡੀ ਸਾਈਡ ਤੇ?
ਗਰਮੀ ਬੌਤ ਜਾਦੀ ਆ, ਬਾਰਿਸ਼ ਨਹੀਂ ਹੋਈ, ਧੁੱਪ ਲੱਗੀ ਪਈ ਆ।
ਕੱਲ ਹੋਈ ਹੀ ਅੱਧਾ ਕ ਘੈੰਟਾ।
ਅੱਛਾ।
ਹਾਂ। ਫੇਰ ਬਾਦ ਵਿੱਚ ਜੇੜੀ ਧੁੱਪ ਲੱਗ ਗੀ ਨਾ ਓਦਾ ਕਰਕੇ ਬੌਤ ਜੈਦਾ ਗਰਮੀ ਹੋ ਗਈ ਬਾਰ ਵੀ ਨੀ ਨਿਕਲਿਆ ਜਾਂਦਾ, ਹੈਨਾ।
ਹਾਂ, ਸਾਨੂੰ ਤੇ ਪਤਾ ਹੀ ਨੀ ਲੱਗਦਾ ਬਾਰਿਸ਼ ਦਾ ਵੀ।
ਹੂੰ।
ਔੰਦੀ ਹੁਈ ਨਾ
ਹੋਰ, ਫੈਮਿਲੀ ਚ ਕੌਣ ਕੌਣ ਆ?
ਮੇਰੇ ਮੰਮਾ-ਪਾਪਾ, ਮੇਰਾ ਛੋਟਾ ਬ੍ਰਦਰ ਆ, ਮੇਰੇ ਦਾਦੀ-ਦਾਦੂ ਮੇਰੇ ਦੋ ਤਾਇਆ ਜੀ ਦੋ ਤਾਈ ਜੀ ਦੋ ਬੇਟੇ ਓਨਾਂ ਦੇ। ਹਾਂਜੀ, ਹਾਂਜੀ। ਇਕ ਹਾਡਾ ਡੋਗੀ ਆ।
ਹਾਂ।
ਵਿੱਚ ਹਾਡੇ ਥੋੜ੍ਹੀਆਂ ਆਹੀ ਵੱਛੀਆਂ ਵੀ ਰੱਖੀਆਂ ਨੇ।
ਅੱਛਾ, ਮਤਲਬ ਓ
ਹਾਂਜੀ, ਦੋ ਹਾਡੀਆਂ ਵੱਛੀਆਂ ਨੇ ਤੇ ਦੱਸ ਕ ਮੇਰੇ ਤਾਇਆ ਜੀ ਹੋਣਾ ਦੇ ਡੰਗਰ ਨੇ।
ਠੀਕ ਆ ਠੀ
ਹਾਂਜੀ-ਹਾਂਜੀ।
ਹੋਰ ਦੱਸੋ ਤੁਹਾਡੇ ਕੌਣ-ਕੌਣ ਫੈਮਿਲੀ ਵਿੱਚ?
ਸਾਡੇ ਐ ਮੈਂ, ਮੇਰੇ ਹਸਬੈਂਡ ਐ 'ਤੇ ਬੱਚੇ ਸਾਡੇ ਦੋ 'ਤੇ ਉਹਨਾਂ ਦੇ ਦਾਦਾ ਦਾਦੀ ਏ ਸਾਡੇ ਨਾਲ।
ਅੱਛਾ!
ਹਾਂ।
ਕਾਫੀ ਵਧੀਆ ਫੈਮਿਲੀ ਤਾਡੀ।
ਹਾਂ ਬਹੋਤ ਵਧੀਆ ਤੇ।
ਠੀਕ ਆ। ਹੋਰ ਤੁਹਾਡੀ ਸਾਸੂ ਮਾਂ ਦਾ ਕੀ ਹਾਲ ਆ?
ਹਾਂਜੀ-ਹਾਂਜੀ।
ਕਿਵੇਂ ਨੇ ਉਹ ਮਤਲਬ ਕਿੰਨੀ ਕ ਏਜ ਆ?
ਹੈਗੀ ਏ ਮਤਲਬ ਉਹਨਾਂ ਦੀ ਸਿਕਸਟੀ ਫਾਈਵ ਪਲੱਸ ਐ। ਨਈ ਸਿਕਸਟੀ ਫਾਈਵ ਸਿਕਸਟੀ ਦੇ ਉੱਪਰ ਐ।
ਅੱਛਾ-ਅੱਛਾ ਵਧੀਆ ਤੁਰਦੇ ਫਿਰਦੇ ਕੇ ਲੱਕ ਨੂੰ ਹੱਥ
ਨੀ ਨਈ ਉਹ ਈ ਮਤਲਬ ਵਿੰਗੇ ਟੇਡਾ ਜ਼ ਹੋ ਕੇ। ਹਾਂਜੀ, ਹੋਰ ਦੱਸੋ ਤੁਸੀਂ?
ਹੈਲੋ, ਹੈਲੋ ਵਾਜ਼ ਆਵਾਜ਼ ਕੱਟੀ ਗਈ ਸੀ।
ਅੱਛਾ-ਅੱਛਾ ਠੀਕ ਐ, ਮੈਂ ਕਿਹਾ ਫੇਰ ਅੱਜ ਦਿਨ ਬਹੁਤ ਲੱਗਾ ਐ। 'ਤੇ ਗਰਮੀ ਇਸ ਕਰ ਇਹ ਜ਼ਿਆਦਾ ਹੋ ਗਈ ਹਨਾ। ਮੀਂਹ ਦੀ ਸੰਭਾਵਨਾ ਹੈਗੀ ਐ।
ਹਾਂਜੀ-ਹਾਂਜੀ ਹੋਰ ਤੁਸੀਂ ਪੜ੍ਹਾਈ ਕਿੰਨੀ ਕੀਤੀ?
ਪੜ੍ਹਾਈ ਜੀ ਮੈਂ ਕੀਤੀ, ਗ੍ਰੈਜੂਏਸ਼ਨ ਕੀਤੀ ਸੀ ਮੈਂ ਨਾਲ ਕੰਪਿਊਟਰ ਦਾ ਇੱਕ ਸਾਲ ਦਾ ਕੋਰਸ ਵੀ ਕੀ ਤਾ ਸੀ ਜੋਬ ਵਾਸਤੇ ਵੀ ਅਪਲਾਈ ਕੀਤਾ ਸੀ ਪਰ ਮਤਲਬ ਕਿਸੇ ਪਾਸੇ ਨਈਂ ਬਣਦੀ ਪਈ ਗੱਲ ਹਲੇ।
ਚਲੋ ਕੋਈ ਨੀ ਜੋ ਕਿਸਮਤ।
ਹਾਂਜੀ, ਹਾਂਜੀ।
ਕੁਆਲੀਫਿਕੇਸ਼ਨ ਤਾਂ ਤਾਹਡੀ ਬਹੁਤ ਵਧੀਆ ਆ।
ਹਾਂਜੀ।
ਕੁਆਲੀਫਿਕੇਸ਼ਨ ਮੈਂ ਹਾਂ ਬਹੁਤ ਵਧੀਆ ਤਾਹਡੀ ਉਹ ਦਾ।
ਹਾਂਜੀ, ਕੁਆਲੀਫਿਕੇਸ਼ਨ ਤਾਂ ਵਧੀਆ ਹੈਗੀ ਪ ਪਰ ਤਾਂ ਤੁਹਾਨੂੰ ਬ ਮਤਲਬ ਜਿਆਦਾ ਲੋਕੀ ਤਾਂਈ ਬਾਹਰ ਜਾਂਦੇ ਆ ਇੱਥੇ ਆਪਣੇ ਨਈ ਮਿਲਦੀਆਂ ਨੌਕਰੀਆਂ ਹਨਾ।
ਮੇਰੀ ਤਾਂ ਹਜੇ ਏਜ ਈ ਟਵੰਟੀ ਵਨ ਆ, ਹਾਂਜੀ।
ਲੋਕੀ ਤਾਂ ਈ ਬਾਹਰ ਨੂੰ ਭੱਜਦੇ ਜੇ ਇੱਥੇ ਜੋਬ ਮਿਲ ਜੇ 'ਤੇ ਫੇਰ ਲੋ ਲੋਕੀ ਬਾਹਰ ਕਿਉ ਜਾਣ, ਹਾਂਜੀ, ਹਾਂਜੀ। ਚਲੋ, ਠੀਕ ਹੈ ਜੀ ਮੈਂ ਨਾ ਤੁਹਾਡੇ ਨਾਲ ਫੇਰ ਰੁਕ ਕੇ ਗੱਲ ਕਰਾਂਗੀ ਥੋੜਾ ਜਿਹਾ ਮੈਨੂੰ ਕੰਮ ਹੈਗਾ ਜੀ।
ਠੀਕ ਆ।
ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਓਕੇ ਵਧੀਆ ਲੱਗਾ ਮੈਨੂੰ ਵੀ। ਬਾਏ ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ।